ਉਹ ਨਾ ਚੀਨੋ ਦਾ ਇਹਨੂੰ ਇੰਜ ਨਹੀਂ ਕਰਨਾ ਚਾਹੀਦਾ ਵਿਚ ਚੱਲੀ ਗਈ ਹੈ।
ਕੌਣ?
ਉਸ ਉਹਨੂੰ ਛੋਟੀ ਭੈਣ ਨੂੰ ਵੀ ਤੂੰ ਪੂਰੀ ਉਹ ਕਰਵਾ ਦਿੰਦੀ, ਹੋਰ
ਵੀ ਤੂੰ ਪੂਰੀ ਪਤਾ ਨੀ ਮੈਂ ਤੈਨੂੰ ਕਿੱਦਾਂ ਹੀ ਦਿਨ ਕਿਹਾ ਹੋਰ ਆ ਗਿਆ ਨੋਨੂੰ ਮਾਮੀ ਦੀ ਕੁੜੀ ਦਾ ਉਹ ਕਹਿੰਦੀ ਮਾਮੀ ਵੀ ਰੋਣ ਲੱਗ ਗਈ ਸੀ ਉਹਨੂੰ ਆਂਗਣਵਾੜੀ ਤੋਂ ਫੋਨ ਆ ਗਿਆ। ਉਹ ਨੌ ਵਜੇ ਤੋਂ ਲੈ ਕੇ ਰਾਤ ਦੇ ਨੌ ਵਜੇ ਤੱਕ ਡਿਊਟੀ ਹੋ ਗਈ ਉਹਦੀ। ਮਾਮੀ ਦੀ ਉਹ ਧੀ-ਜਵਾਈ
ਅੱਛਾ।
ਹਾਂ, ਰੋਂਦੀਆਂ ਵੀ ਕਿੰਨੀਆਂ ਜਲਦੀਆਂ ਨੇ ਨਾ।
ਆਹੋ।
ਹਾਂ-ਹਾਂ, ਬੜੀ ਜ ਨਾਲ ਚ ਹੁਦਿਆਂ, ਮੈਂ ਕਿਹਾ ਪੂਰੀ ਉਮਰ ਤੇ ਲਾਂਗਗੀ ਆ ਕਰਦੇ- ਕਰਦੇ ਕਮ।
ਅੱਛਾ, ਹਾਂ।
ਹੂੰ, ਆਹੋ।
ਨਹੀਂ। ਹੂੰ।
ਹੂੰ ਨਾ।
ਆਹ ਸੋਨੀ ਆਏ ਤੇ ਸੋਨੀ ਕਿਤੇ ਉਹ ਮੰਨੂੰ ਆ ਉਹ ਆਇਆ ਮਿਲਦਾ ਨੀ ਪਿਆ।
ਅੱਛਾ।
ਮੈਂ ਕਿਹਾ ਮੁੰਡਾ ਨਾਲ ਸਿਆ।
ਹਾਂ, ਮੱਤ ਮਾਰੀ ਗਈ ਹੈ।
ਅ ਹ ਹ।
ਹੂੰ।
'ਚ ਬਣਾਦੇ ਬੜੀਆ ਘੜਾ ਦੇ।
ਮਨ ਕਿਹਾ ਜ ਮੇਰੇ ਦੋ-ਤਿੰਨ ਕਰਾ ਦੀ, ਬੇਬੋ ਨੂੰ ਕਹਿ ਦੀ ਜਰਾ ਅਜੱ ਕਰਾ ਦੇਗੀ ਦੋ-ਤਿੰਨ। ਇਹ ੳਨ ਕਿਹ ਜਲਦੀ-ਜਲਦੀ ਮੇਰੇ ਨਾ ਕਰਾ ਦੀ ਆ। ਹਾਂ, ਕਿ ਹਣ ਜ ਬੰਦਾ ਗੱਲ ਨੂੰ ਜ਼ਰੂਰੀ ਦੱਸਣਾ ਸੀ। ਤੁਹਾਨੂੰ ਭਰਾ ਨੂੰ।
ਹਮ।
ਮੈਂ ਤੇ ਵੀ ਟੈਨਸ਼ਨ ਵੀ ਮਿਟਾਵਾਂ, ਬੜਾ ਆ ਕਰ ਲੈਣ ਕੇ ਚੁੱਕ ਲਈ -ਆ ਗੇ ਦੋ। ਖ਼ਤਮ ਹੋ ਗਈਆਂ ਖ਼ਰਾਬ ਹੋ ਗਈਆਂ ਨੇ।
ਨੀ ਇਹ ਤੇ ਕਰ ਲੈਗੀ ਕੁੜੀ ਐ ਦਦਾ ਤੇਈ ਐ ਤੇ ਪਰ ਜਾ ਕਰ ਲੈਗੀ ਨਾ ਇਧਰ ਲੇ ਪਾਸੇ ਆ ਕੇ।
ਫ਼ੋਨ ਤੇ ਇਹਦੇ ਕੋਲ ਹੀ ਹੁੰਦਾ ਹੈ।
ਹ ਆ ਕਰ ਲਈ ਆ ਨਹੀਂ, ਪਹਿਲਾਂ ਫੋਨ ਕਰ ਲਈ ਫੇਰ ਖ਼ਰਾਬ ਹੋ ਗਏ ਫੇਰ ਨਾ ਕਈ।
ਆਹੋ, ਆਹ ਪਹਿਲੇ ਫੋਨ ਹੀ ਕਰਾਂਗੇ ਇਹਨੂੰ।
ਕਿਉਂਕਿ ਉਹਨਾਂ ਨੂੰ ਐ ਲਗੇ, ਮੈਂ ਕਿਹਾ ਵੀ ਚਾਹ ਚੂ ਬਣਾ ਲੈਉ ਗੀਈ ਕੱਲ ਹੀ ਹੁਣ ਇਹਨੂੰ ਕਰ ਥੋੜੀ ਦੇਰ ਬਾਅਦ ਹਾਂ ਹਾਂ
ਜ ਨੌ ਵਜੇ ਦੀ ਲੱਗੀ ਹਾਂ
ਹਾਂ
ਹਮ
ਸੋਨੀ ਦਾ ਆਇਆ, ਉਹ ਫੇਰ ਮੈਂ ਕਹਦੀ ਕਹਿੰਦੀ ਕਹਿੰਦੀ ਬੜੀ ਸਿਰ ਖਪਾਈ ਕਹਦੀ ਬੜੀ ਸਿਰ। ਖਪਾਈ ਉਹ ਤੇ ਕਹਿੰਦੀ। ਕਹਿੰਦੀ ਬੜੀ ਸਿਰ ਖਪਾਈ ਹੈ ਤੇ ਕਹਿੰਦੀ-ਕਹਿੰਦੀ ਇਹ ਤੇ ਉਹਨਾਂ ਨੇ ਕਰਵਾਉਣੇ ਦਸੀ ਜੇ।
ਹਾਂ ਉਹ ਫੇਰ ਨਹੀਂ ਸਾਡੀ ਕ। ਇਹ ਹੋ ਜਾਣਗੇ ਨਾ ਫਿਰ ਸਾਨੂੰ ਉਹਨਾਂ ਦੀ ਕਰਾ ਕੇ ਕੋਈ ਉਹ ਨੀ ਹੈ ਮੈਨੂੰ ਫਿਰ, ਉਹ ਮੈਂ ਕਰਾ ਦਾਂਗੀ। ਮੈਨੂੰ ਕੋਈ ਓ ਨੀ ਹ। ਅ ਉਹਨੇ ਹੀ ਨਾ ਆਪਣਾ ਤ ਕਰਨਾ ਹੀ ਨਾ ਤ ਤੱਕ ਸਾਡਾ ਤੇ ਹੋਜੇਗਾ ਨਾ ਕੰਪਲੀਟ। ਐ ਵੇ। ਐਵੇਂ।
ਹਾਂ ਆ।
ਇਹ ਹੋਜੇਗਾ ਨਾ।
ਤ ਵੀ ਤੇ ਤਾ ਵੀ ਕਰਨਾ ਗੱਲਾਂ ਤਾ ਵੀ ਕਰਨੀਆਂ ਪੈਂਦੀਆਂ ਨਾ, ਐਨਰਜੀ ਤੇ ਜਾਂਦੀਆਂ ਨਾ।
ਉਹ ਤੇ ਕੋਈ ਨੀ ਇਨਾ ਮੈਂ ਕਰ ਲਾਂਗੀ। ਕੋਈ ਗੱਲ ਨੀ ਕੀ ਕਰੀਐ, ੳਹ ਦੇ 'ਚ ਨੀ ਨਾ ਆਇਆ ਇੱਕ ਵਾਰੀ ਹੋਗੀ ਛੋਟੀ ਭਰਜਾਈ ਨਾਲ ਗੱਲ
ਅੱਛਾ
ਉਹਦੇ ਵਿੱਚ, ਇਹਦੇ ਵਿੱਚ ਹੀ
ਅੱਛਾ-
ਹਾਂ
ਹਾਂ ਅੱਛਾ
ਆਹੋ ਹੋ, ਉਹਨਾਂ ਨੇ ਕੀਤਾ ਸੀ ਫੋਨ ਕਿੱਥੇ ਪਹੁੰਚੇ ਨੇ?
ਛੇ ਵਜੇ ਆਉਣ ਗੇ ੳਹ ਤੇ, ਤ ਦਿ ਮ ਕਿਹਾ ਚਾਹ ਚੁ ਪੀ ਲਾ ਤੇ ਕੜਕ ਭਾਂਡੇ ਭੂੰਡੇ ਮਾਂਜਾਂ, ਦੇਖੇ ਉਹਦੇ ਦੇ
ਐ ਸ਼ੁਕਰ ਜੋ ਅੰਬਾਲੇ ਚਲਾ ਗਿਆ ਇਧਰੋਂ ਨਾਲ ਹੀ ਨਾਲ ਮਾਲ ਲੈ ਕੇ ਹਮ ਆਹ ਦਾਲ ਦੁਲ ਤਰ ਦੇਵਾਂਗੇ, ਆਲੂ ਮਟਰ ਪਏ ਨੇ
ੱਛਾ ਤੇ ਉਹ ਖਾ ਦੇ ਤੇਰੇ ਕੰਮ ਖਾ ਤੇਈ ਚੀ ਸੁੱਕਣਾ ਹੈ, ਤਿੰਨ ਵੱਜੇ ਨੇ
ਕਿੰਨੇ?
ਸੁਖ ਨਾਲ ਤਿੰਨ ਵੱਜੇ ਨੇ
ਚਾਰ ਸਾਡੇ ਚਾਰ ਸਾਢੇ ਚਾਰ ਅੱਛਾ, ਉਹ ਤੇ
ਆਲ, ਦੋ- ਤਿੰਨ ਵੱਜਣ ਲੱਗੇ
ਆ ਆਈ ਤ ਮ ਆਹੋ, ਮੈਂ ਤੈਨ ਨੀ ਹੋਈ ਪਈ ਹਾਂ ਦੂਰੋਂ ਕਰਕੇ ਨਜ਼ਰ ਆਉਂਦਾ, ਹਾਂ ਹੁਣ ਤੇ ਮੈਂ ਕਹਿ ਤਾ ਅ ਮਾਮੇ ਦੀ ਕੁੜੀ ਨੂੰ ਮੈਂ ਕਿਹਾ, ਉਹਦੇ, ਉਹਦਾ ਫੋਨ ਆਉਂਦਾ ਪਈ, ਚੀਨੂੰ ਦਾ
ਹਾਂ
ਹਾਂ
ਅੱਛਾ
ਹਮ
ਹਾਂ
ਓਹੀ ਤੇ ਫੋਨ ਮੰਗੀ ਜਾ ਰਹੀ ਸੀ ਵਾਰ-ਵਾਰ, ਕਹਿੰਦੀ ਕਿੰਨੇ ਫੋਨ ਕਰਨੇ ਨੇ।
ਐ ਦੇਖ ਹਾਂ ਵੋਟਰਾ ਸਆਪਾ ਸ਼ੁਕਰਾਂ ਮੁੱਕੇਗਾ ਸਾਡੇ ਵੋਟਰਂ ਸਆਪਾਂ ਐ ਬੜਾ ਸਿਆਪਾ ਵੋਟਾ ਦਾ ਸਾਹ
ਵੋਟ ਪਾਣ ਜਾਏਂਗੀ।
ਕੱਲ ਸੀ, ਕੱਲ ਦਾ ਕੱਲ੍ਹ ਦੇਖੀ ਜਾਏਗੀ
ਸਾਡੇ ਤੇ ਜ਼ਰੂਰ ਲੈ ਕੇ ਜਾਂਦੀਆ ਹਨੀਆ ਐ ਵੈਸੇ ਤਾਂ ਮੇਰੀ ਬਣਨੀ, ਦੋ ਮਹੀਨੇ ਬਾਅਦ ਬਣੇਗੀ ਵੋਟ
ਜੋ ਮ ਟੈਨਸ਼ਨ ਪੈ ਪੈਗੀ ਨਹੀ ਤਾਂ ਨਾ ਸਹੀ ਹਾਂ ਹਾਂ ਤੇ ਮਕ ਲੈ ਕੇ
ਹੈਂ
ਹੀ
ਚਾਹ ਬਣਾਉਂਦੀ, ਚਾਹ ਬਣਾ ਰਹੀ
ਹੋ, ਨਾ -ਨਾ ਉਹ ਤੇ ਗੁੜੀਆ ਬਣਾ ਦੀਆਂ ਚਪਲਾਂ ਲਾਹ ਸੁੁੱਟਣੀਆਂ, ਚੱਪਲ ਲਾਹ ਦੋ ਹਾਂ ਨਾ ਤੇ ਮੀ ਲ ਕੇ ਨੇ
ਅੱਛਾ। ਹਾ
ਜਾਓ ਪਾ ਲੀ ਓਦਰੋ ਏਹ ਚੱਪਲ ਫੇਰ ਵੀ ਪਾ ਲਵਾਂ ਨਹਾ ਕੇ ਵੀ ਪਾ ਲਈ ਐ ਦੂਜੀ। ਕੀ- ਕੀ ਲੈਣਾ ਜੇ ਹੋਰ? ਕੀ ਪਾਨੀ ਦੇਨੀ ਐ, ਕੁੜੀ ਏ ਨੋਰਮਲ ਪਾਣੀ ਦੇ ਓਨਾਂ ਨੂੰ।
ਕਿੰਨੀ ਬਿਜ਼ੀ ਹੋਈਆਂ ਦੀਆਂ ਨੇ ਗਲੀਆਂ।
ਤੁਸੀਂ ਫੋਨ ਕਰ ਤੇ ਮੈਨੂੰ ਹੁਣ ਤੱਕ ਲੈ, ਮੈਂ ਹੋ ਕਿਆ ਸਮਾਨ ਪੁੱਛ ਲੈਣਾ ਫੋਨ ਕਰਕੇ? ਲਸਣ ਹੈਗਾ ਅਦਰਕ ਨਹੀ ਹੈ, ਪੁੱਛ ਲੈ ਕਰੋ ਸਮਾਨ ਕਿੰਨੀ ਵਾਰੀ। ਦਾ ਸਮਾਨ ਪੁੱਛ ਲਿਆ ਕਰੋ ਘਰ ਫੋਨ ਕਰਕੇ
ਵੀਡੀਓ ਕਾਲ
ਬਾਅ ਚੋਂ ਗੱਲ ਕਰ ਲੀ ਨਾ ਬਾਅ ਚੋਂ ਬੋਲਣੀ। ਮੀਨਾ ਵੀ ਗਰ
ਬਲਿੰਕਿਟ ਤੋਂ ਮੰਗਵਾ ਲਾਂਗੇ ਇੱਧਰ ਕ ਤੇ
ਕੇ ਬੋਲਣ ਲੱਗ ਗਏ ਵੀ ਹਾਂ ਆਹ ਤੂੰ ਬਲਿੰਕਿਟ
ਬਲਿੰਕਿਟ ਤੋਂ ਮੰਗਾ ਲਾਂਗੀ। ਉਦਰ
ਤੇ ਓਹ ਸਭ ਕੁਛ ਮਿਲ ਜਾਂਦਾ ਬਲਿੰਕਿਟ ਤੋਂ ਸਾਡੇ ਕੋਲ ਛੋਟੀ-ਛੋਟੀ ਚੀਜ਼ਾਂ ਪੈਸੇ ਨੀ ਲੈਂਦੇ ਔ। ਛੇ ਵੇਖ
ਨਹੀਂ ਮੇਂ ਮੰਗਵਾਉਨਾ ਸਮਾਨ ਕਿੰਨਾ ਨਈ ਅਜੇ ਮੰਗਵਾਣਾ ਬਲਿੰਕਿਟ ਤੋ ਸਮਾਨ, ਆਹੋ ਰੁ ਜਾ ਆਉਂਦੇ।
ਹਾਂ
ਹਾਂ ਹਾਂ। ਚਾਹ ਰੱਖੀ ਸੀ। ਵੀ ਤੁਸੀਂ ਆਪਣੇ ਪਤਾ ਨਹੀਂ ਮੀਟ ਲੈਣ ਕੀ ਪੁੱਛ ਲਓ ਜਰਾ।
ਨੀ ਬੋਲ
ਮੇਰੀ ਗੱਲ ਕਰੀ ਦੀਏ ਬੰਦਾ ਪੁੱਛ ਲੈਂਦਾ। ਅਦਰਕ, ਅਦਰਕ ਤੇ ਨੀ ਹੈਗਾ ਘਰ ਮੁੱਕਿਆ ਸਮਾਨ ਮੀਟਾਂ ਦੇ ਪਤਾ ਬਸ ਮਾਸ ਚੁੱਕ ਕੇ ਘਰ ਲਿਆਉਣੇ ਨੇ। ਇਹੋ ਸਿਆਪੇ ਨ ਮੀਟਾਂ ਦੇ, ਨੀਰੇ ਮਰਗੇ।
ਐ ਵਧੀਆ, ਐਵੀ ਸਿਆਪੇ ਈ ਨੀ ਮਿਟਾ ਦੇ, ਮੈਂ ਕਿਆ। ਨਿਰੇ ਬਣਦੇ। ਹਾਂ, ਏ ਬੰਦ ਕਰਕੇ ਰਖਦੇ ਫੋਨਾ
ਬੰਦ ਕਰਕੇ ਨੇ ਇਕ, ਪਾਸੇ ਰੱਖਦੇ ਏਨਾ ਤੇ। ਏ ਹੁਣ ਤੇ ਟਾਈਮ ਹੁੰਦਾ ਪਿਆ। ਦੇਖ ਨਾ, ਸਾਢੇ ਚਾਰ ਤੇ ਹੋ ਗੇ ਨੀ।
ਹਨਾ।
ਓਹਦੀ ਗੁੜੀਆਂ ਲੈ ਗਈ ਆ ਇੱਧਰ ਕ ਜਾ ਕੇ ਹੁਣ।
ਆਏਆ।
ਦੁੱਧ ਵੀ ਲਿਆਣਾ। ਸ਼ਾਮ ਦਾ ਵੀ ਗੁੜੀਆ ਫਿਰ ਲਿਆਏਗੀ ਆ ਕੇ, ਚਾਹ ਬਣਾਂਦੀ ਪਈ ਆ ਹੈਂ।
ਐਕਟਿਵਾ ਜਾਏਗੀ, ਐਕਟਿਵਾ ਤੇ?
ਹਾਂ, ਹਾਂ ਲੈਏਗੀ ਲੱਗੀਆਂ। ਮੈਂ ਭਾਂਡੇ ਮਾਂਜੀ ਦੇ ਨਾ ਕਾਲੂ ਤੂੰ ਲਸਨ ਲੁਸਨ ਛਿਲਦੇ ਬਹਿ ਕੇ ਗੁੜੀਆਂ ਨੂੰ।
ਹਾਂ- ਹਾਂ।
ਪਿਆਜ ਕਰ ਦੇਗੀ ਲੋਗੇ ਧੋ ਕੇ ਫਰਿਜ ਰੱਖਾਗੇ।
ਹੈਨਾ, ਓਹ ਪਤਾ ਨੀ ਕੀ ਕਰਦੀ ਹੋਣੀ ਆ।
ਤੂੰ ਐਹਦਾ ਤਾਂ ਕੰਜਰਖਾਨਾ ਈ ਆ, ਐ ਵਸਤੇ ਹੈ ਨਾ ਕੰਜਰਖਾਨਾ ਈ ਆ। ਕੰਜਰਖਾਨੇ, ਹਨਾ ਕੰਜਰਖਾਨੇ ਨੀ ਮੈਂ ਐਵੇਂ ਦੇਖੇ।
ਕੀਤੇ ਵੜੀ ਦੀ, ਪਤਾ ਈ ਨੀ।
ਏਧਰ ਖਾਂਦੇ ਈ ਐ, ਵੈਸੇ ਮੈਂ ਦੇ
ਆ ਜੇਗੀ, ਹੁਣੇ ਬਾਹਰ ਉਹਵੀ। ਕਿ ਪਤਾ ਕਿੱਥੇ ਵੜੀ ਦੀ ਉਹ, ਕਿੱਥੇ ਘੁੰਮਾਇਆ ਸ, ਕਿੱਥੇ ਨੀ ਘੁੰਮਾਇਆ।
ਹਾਂ।
ਉਹ ਕਹਿੰਦੀ। ਆਂ, ਕਹਿੰਦਾ, ਮੈਂ ਤੁਹਾਨੂੰ ਸਨੇਹਾ ਫਰੈਂਡ ਨੂੰ ਕਹਿ ਦਿੰਦਾ ਵਾਂ, ਉਹਵੀ ਕਰ ਲੈਂਦਾ। ਤੇ ਤੁਸੀਂ ਔਰੇ ਨਾ, ਕਰ ਮੈਂ ਕਿਹਾ ਚਿਨੂੰ ਮੈਂ ਉਹਦੇ ਨਾਲ ਗੱਲਾਂ ਕਰਨੀਆਂ ਨੇ, ਤੂੰ ਪਾਗਲ ਐ ਮੈਂ, ਤੇ ਉਹਨੂੰ ਕਿਹਾ। ਮੈਂ ਕਿਹਾ, ਅਸੀਂ ਆਪਸ 'ਚ ਬਥੇਰੀ ਗੱਲਾਂ ਕਰ ਲੈਂਦੇ ਆਂ।
ਹਾਂ।
ਹੁੰ, ਮੈਂ ਕਿਹਾ, ਪਾਗਲ, ਨਾ ਕਦੀ ਗੱਲ ਨਾ
ਉਹ ਚਾਹ ਦੇਖ ਲੈ ਨੀ, ਆਹੋ।
ਏ ਕਿਨੇ ਕੰਨਾ ਚ ਦਿਮਾਗ ਖਾਂ ਜੋੋੜਦੀ ਪਈਆਂ।
ਦੇਖਾਂ, ਕਿੰਨੇ ਵੱਜ ਗਏ ਨੇ। ਆਠ ਵੱਜੇ ਨੇ ਹਜੇ। ਆਜਾ ਘੇਵਰ ਵੀ।
ਅੱਛਾ, ਤੂੰ ਘੇਵਰ ਮੰਗਵਾਇਆ।
ਨਹੀ ਮੰਗਵਾਇਆ, ਕੱਖ ਨੀ ਮੰਗੀਆ। ਘੇਵਰ-ਕੁਰ ਕਿੱਥੇ ਮੰਗਵਾਇਆ ਈ?
ਘੇਵਰ, ਤੇ ਬੰਨਦਾ ਪੇਆ ਸੀ ਇੱਥੇ।
ਹਾਏ ਨੀ, ਆਜ ਤਾਂ ਆਪਣਾ ਘੇਵਰ ਬਣਿਆ ਪਿਆ। ਚਾਹ ਪੀ ਲਾਂ, ਚਾਹ ਪੀਵਾਂਗੇ।
ਮੈਂ ਹੁਣ ਚਾਹ ਬਣਾਨ ਲੱਗੀ ਆ, ਐ ਰੱਖ ਕੇ ਹੁਨੇ। ਹਾਂ, ਥੋੜਾ ਚਾਰਜਿੰਗ ਹੋ ਜੇਗਾ ਨਾ।
ਨਾ, ਚਾਰਜਿੰਗ ਹੋਜੇਗਾ ਫੋਨ ਕੂਰਨ ਲਾਗ ਤੁਸੀਂ, ਮੈਨੂੰ ਪੁੱਛ ਲੋ ਪੈਲਾਂ। ਘੁਰਦੇ ਕਿੱਦਾਂ ਨੇ ਐ, ਰਾਕਸ਼ਸ ਜਾਤੀ ਸਾਰੀ।
ਹਾਏ
ਤੀ ਸਾਰੀ ਆਹ ਜਿਨਾਂ ਨੂੰ ਘੁਰਨਾ ਉਹਨਾਂ ਨੂੰ ਘੁਰਦੇ ਵੀ ਆ।
ਹਾਂ
ਸੁੱਖ ਨਾਲ ਨ ਆ ਨੌ ਸਾਾਢੇ ਨੌ ਵੱਜ ਗੇ ਨੇ। ਸਾਢੇ ਨੌ ਵੱਜੇ ਨੇ। ਚਾਹ ਪੀਓ ਤਸੱਲੀ ਤਰਾਂ ਸੋ ਕੇ ਮੈਂ ਤੂੰ ਵੀ ਪੀ ਲ ਚਾਹ ਤੇ।
ਦੇਣ ਲੱਗੀ ਆ ਏਨਰਜ਼ੀ ਨੀ ਲਿਆਉਣੀ।
ਆਹ ਸੁੱਖ ਨਾਲ ਰੋਟੀ ਤੇ ਕਹਿੰਦੀ ਪਆ ਇਹ ਤੇ ਪਤਾ ਅੰਨਾ ਹੋਇਆ ਪਿਆ ਇਹ ਕੰਮ ਹੀ ਨਹੀਂ ਕੋਈ ਕਰ ਪਾਏਗਾ ਤਦੇ ਉਹਨਾ ਲ ਹੁਣ ਤੁਸੀਂ ਕਰ ਲਓ ਕੰਮ ਲਗਾਤਾਰ ਆਪਣੇ ਕਰਾਂ ਦੇ ਪੈਲਾਂ।
ਹੈ ਈ, ਨੀ ਮੇਰਾ।
ਕੰਮ ਔ ਏਦਾਂ ਦੇ ਕਰਦੀਆਂ ਰੀਆ ਔ। ਕੰਮ ਟਾਲਦੀ, ਕਰੋ
ਮੇਰਾ ਨੀ ਐ, ਕੰਮ ਹਲੇ।
ਮੇਰਾ ਕੰਮ, ਤੇ ਹੈਗਾ ਨਾ।
ਮੇਰਾ ਨੇ, ਮੈਂ ਤੇ ਆਟਾ-ਆਟਾ ਈ ਗੁੰਨਿਆਂ ਦਈ।
ਅੱਛਾ, ਚੱਲ।
ਚਲ ਫੇਰ ਹਂ।
ਚੱਲ।